ਵਧੀਆ ਤੇ। ਤੂਸੀ ਦੱਸੋ!
ਮੈਂ ਵੀ ਵਧੀਆ।
ਹੋਰ ਦੱਸੋ।
ਹੋਰ ਬਸ ਚਾਹ ਪੀਣ ਲੱਗੇ ਹਾਂ।
ਅੱਛਾ। ਬਸ ''ਮੈਂ ਵੀ ਹੁਣੇ ਮੈ ਗੋ ਸ਼ੇਕ ਪੀਕੇ ਹਟੀ ਆ। ਹਾਂਜੀ-ਹਾਂਜੀ। ਕਿਉਂਕਿ ਨਹੀਂ ਇੱਕ ਚਾਹ ਅਸੀਂ ਇੱਕੋ ਟਾਈਮ ਪੀਂਨੇ ਹਾਂ, ਸਵੇਰੇ ਸਵੇਰੇ।
ਅੱਛ ਅੱਛਾ ਜੀ, ਸਹੀ ਆ।
ਤੋਂ ਬਾਅਦ ਐਂ ਹੁੰਦਾ ਕਿ, ਚਲੋ ਦੁਪਹਿਰ ਨੂੰ ਕੋਈ 'ਸ਼ੇਕ ਵਗੈਰਾ ਪੀ ਲੈਂਨੇ ਹਾਂ।
ਹੂੰ। ਨਹੀਂ ਓਦਾਂ ਵੀ ਵਧੀਆ ਹੁੰਦੇ ਇਹ ਆਪਣੀ ਹੈਲਥ ਲਈ ਵੀ।
ਹਾਂਜੀ। ਕਿਉਂਕਿ ਤੁਹਾਨੂੰ ਪਤਾ ਹੋਣਾ ਪਿੰਡਾਂ'ਚ। ਤਾਂ ਚਲੋ ਐਂ, ਆਂ ਕਿ, ਘਰ ਦਾ ਦੁੱਧ ਵਗੈਰਾ ਹੁੰਦਾ ਤਾਂ ਵਧੀਆ ਚਲੀ ਜਾਂਦਾ ਹੈ।
ਹੂੰ, ਇਹ ਵੀ ਚੀਜ਼ ਆ ਸਾਡੇ ਇੱਥੇ ਸਾਨੂੰ ''ਦੁੱਧ ਹੀ ਨੀ ਅਸਲੀ ਮਿਲਦਾ।
ਤੁਹਾਨੂੰ ਤਾਂ, ਪਤਾ ਕਿ ਹੁਣ ਸ਼ਹਿਰਾਂ'ਚ ਤਾਂ ਬਹੁਤ ਫ਼ਰਕ ਹੁੰਦਾ ਕਿਉਕਿ ਹਰ ਇੱਕ ਚੀਜ਼ ਪਿਓਰ ਨਹੀਂ ਹੁੰਦੀ ਹੈਗੀ।
ਹਾਂਜੀ।
ਹੂੰ-ਹੂੰ।
ਹੋਰ ਦੱਸੋ, ਤੁਸੀਂ ਫਿਰ ਬਾਹਰੋਂ ਹੀ ਲੈਂਨੇ ਓ?
''ਉਹ ਅਸੀਂ 'ਓਦਾਂ ਕਿਸੇ ਦੇ ਘਰੋਂ ਲਗਾਇਆ ਹੋਇਆ, ਬਟ ਉਹ ਵੀ ਨਾ ਸਾਨੂੰ ਪਿਓਰ ਨੀ ਦਿੰਦੇ ਹੈਗੇ। ਮਤਲਬ। ਫ਼ਰਕ ਪਤਾ ਲੱਗ ਜਾਂਦਾ ਹਨਾ, ਜਦੋ ਪਤਲਾ ਜਿਹਾ ਦੁੱਧ ਹੁੰਦਾ ਆ।
ਹਾਂ, ਕਿਉਂਕਿ ਤੁਹਾਨੂੰ ਪਤਾ ਵੀ ਹੁਣ ਅਗਲਾ ਪਿਓਰ ਤਾਂ ਦਿੰਦਾ ਨੀ, ਹੈਗਾ। ਥੋੜ੍ਹਾ ਬਹੁਤ ਤਾਂ ਉਹ ਕਰਦਾ ਹੀ ਆ।
ਹਾਂ। ਪਰ ਜਿੱਦਾਂ ਨਾ ''ਮੈਂ ਆਪਣੀ ਨਾਨੀ ਦੇ 'ਘਰ ਜਾਂਨੀ ਨਾ ਜਦੋਂ 'ਉਹਨਾਂ ਦੇ, ਜਦੋਂ ਉਹਨਾਂ ਦੁੱਧ ਹੁੰਦਾ। ਉਹ ਹੁੰਦਾ ਉਹ ਮੈਨੂੰ ਲੱਗਦਾ ਹੁੰਦਾ ਅਸਲੀ। ਉਹਦੀ 'ਚਾਹ ਵੀ ਬਹੁਤ ਵਧੀਆ ਬਣਦੀ ਆ। ਤੇ, ਵੀ 'ਮੈਨੂੰ ਥੋੜਾ ਜਿਹਾ ਹੁੰਦਾ ਵੀ ਹਾਏ ਤੁਹਾਡੇ ਉੱਧਰ ਕਿੱਦਾਂ? ਲੀ ਦੁੱਧ ਹੀ ਨੀ ਮਿਲਦਾ, ਮੈਨੂੰ ਗੁੱਸਾ ਆ ਜਾਂਦਾ ਥੋੜਾ ਜਿਹਾ, ਵੀ ਅਸੀਂ ਕੀ ਪਾਣੀ ਜੇਹਾ
ਹਾਂਜੀ। ਕਿਉਂਕਿ ਉਹਦੇ ਨਾਲ, ਰਾ ਰਾਜ- ਜਾ ਜਾਂਦਾ, ਉਹ ਵਧੀਆ ਹੁੰਦਾ ਦੁੱਧ।
ਹਾਂ, ਬਟ ਸਾਨੂੰ ਉਹੀ ਪਾਣੀ ਜੁੜਦਾ ਆ, 'ਚਾਹ ਦਾ ਵੀ ਨਾ, ਕਲਰ- ਕਲਰ ਹੀ ਨਹੀਂ ਆਉਂਦਾ। ਚਾਹਾਂ ਵਰਗਾ'ਚ ਕਲਰ ਜਿਹੜਾ ਹੁੰਦਾ ਨਾ, ਉਹ ਗੱਲ ਹੀ ਨੀ, ਬਣਦੀ।
ਪਾਈ ਜਾਓ ਚਾ'ਚ ਚ ਮਤਲਬ ਫੇਿਰ ਵੀ ਉਵੇਂ ਦੀ ਚਾਹ ਨੀ ਬਣਦੀ
ਤਾਂ ਮਤਲਬ ਉਹ ਗੱਲ ਹੀ ਨਹੀਂ ਬਣਦੀ ਮੈਂ ਤਾਂ ਨਾਨੀ ਘਰੇ ਜਾਂਦੀ ਉਦੋਂ ਮੈਂ ਕਿਤੇ ਅਸਲੀ ਦੁੱਧ ਦੀ ਚਾਹ ਪੀਂਦੀ ਹਾਂ ਨ
ਹਾਂ ਨਹੀਂ ਫੇਰ ਐਂ ਹੁੰਦਾ ਕਿ ਚਲੋ ਹਨਾ ਵਧੀਆ ਉਹ ਹੋ ਰਿਹਾ ਫੇਰ ਇਹ ਵੀ ਠੀਕ ਹੈ ਕਿਉਂਕਿ ਜਿਹੜਾ ਆਪਾਂ ਪੀਂਦੇ ਹਾਂ ਬਾਹਰ ਤੋਂ ਲੈ ਕੇ ਉਹ ਤਾਂ ਆਪਣੀ ਸਿਹਤ ਤੇ ਵੀ ਅਸਰ ਪਾਉਂਦਾ
ਹਾਂਜੀ
ਫੇਰ ਤੁਸੀਂ ਸਬਜ਼ੀਆਂ ਵਗੈਰਾ ਵੀ ਦੇਖ ਲਓ ਆਪਾਂ ਮਾਰਕੀਟ ਚ ਜਾਂਦੇ ਹੋ ਕਿਹੜਾ ਆਪਾਂ ਨੂੰ ਇਹ ਹੁੰਦਾ ਕਿ ਹਾਂ ਤਾਜ਼ੀਆਂ ਹੁੰਦੀਆਂ ਨੇ
ਹਾਂਜੀ ਇਹ ਵੀ ਪਿੰਡਾਂ ਦੀ ਇਹ ਵੀ ਮੌਜ ਆ ਵੀ ਸਬਜ਼ੀਆਂ ਚਲੋ ਘਰਾਂ ਜ ਲੱਗੀਆਂ ਮਤਲਬ ਬਹੁਤੇ ਲੋਕ ਲਗਾਉਂਦੇ ਆ ਨਾ ਆਪਣੇ ਖੇਤਾਂ ਚ ਕਈ ਹਾਂ ਕਈ ਵੱਡੇ ਬਧਰ ਤੇ ਲਾ ਲੈਂਦੇ ਕਈ ਸਿਰਫ਼ ਆਪਣੀ ਜੋਗੀਆਂ ਲਾਂਦੇ ਆ
ਹਾਂਜੀ ਬਿਲਕੁਲ ਜਿਵੇਂ ਹੁਣ ਘੀਆ ਹੋ ਗਿਆ ਤੋਰੀਆਂ ਇਹ ਸਭ ਤਾਂ ਆਪਾਂ ਖੇਤ ਚ ਲਗਾ ਹੀ ਸਕਦੇ ਹਾਂ
ਹਾਂਜੀ ਤੁਸੀਂ ਜਿੱਦਾਂ ਲਗਾਉਂਦੇ ਤੁਸੀਂ ਵੀ ਆਪਣੇ ਜੋਗੀ ਲਾਉਂਦੇ ਬਸ
ਨਹੀਂ ਨਹੀਂ ਮਤਲਬ ਅਗਰ ਹੋ ਜਾਂਦੀ ਹੈ ਤਾਂ ਮਤਲਬ ਐਵੇਂ ਮਤਲਬ ਹੋਰ ਦੇ ਵੀ ਦਿੰਦੇ ਆਾਂ ਅਗਰ ਜ਼ਿਆਦਾ ਵਧੀਆ ਹੋਏ ਹਾਂਜੀ ਕਿਉਂਕਿ ਐ ਹੁੰਦਾ ਕਿ ਚਲੋ ਹਨਾ ਫਿਰ ਆਪਾਂ ਜਿੰਨੀ ਲਗਾਉਂਦੇ ਹਾਂ ਉਹਦੀ ਫਿਰ ਓਨਾ ਦਾ ਧਿਆਨ ਵੀ ਰੱਖਣਾ ਪੈਂਦਾ ਉਹਨੂੰ ਦੇਖਣਾ ਪੈਂਦਾ ਹੈ
ਹਾਂਜੀ ਇਹ ਤਾਂ ਹੈ
ਜਿੰਨੀ ਸਬਜ਼ੀ ਲਗਾਵਾਂਗੇ ਫਿਰ ਉਹ ਸਾਰੀ ਦਾ ਧਿਆਨ ਰੱਖਣਾ ਕਿ ਸਹੀ ਤਰੀਕੇ ਨਾਲ ਪਾਣੀ ਮਿਲ ਰਿਹਾ ਖ਼ਰਾਬ ਤਾਂ ਨਹੀਂ ਹੋ ਰਹੀ
ਪਸੰਦ ਆ
ਹਾਂਜੀ ਹਾਂਜੀ ਮਤ ਤਾਂ ਮੈਨੂੰ ਪਸੰਦ ਹੈ ਜਿਵੇਂ ਘਰੇ ਹੈ ਨਾ ਫਲਾਵਰ ਵਗੈਰਾ ਦੇ ਪੌਦੇ ਲਗਾਉਣਾ ਛੋਟੇ ਛੋਟੇ ਜਿਵੇਂ ਗੁਲਾਬ ਵਗੈਰਾ ਇਹ ਸਭ ਚੀਜ਼ਾਂ ਦਾ ਮੈਨੂੰ ਸ਼ੌਕ ਹੈ ਕਿ ਹਾਂ ਬਟ ਇਹ ਹੈ ਕਿ ਥੋੜਾ ਚਲੋ ਹਨਾ ਜਗ੍ਹਾ ਦਾ ਉਹ ਹੋਣ ਕਰਕੇ ਅਸੀਂ ਥੋੜੇ ਹੀ। ਉੱਘੇ ਹੋਏ ਨੇ ਜ਼ਿਆਦਾ ਨਹੀਂ ਹੈਗੇ।
ਹੂੰ।
ਜਿਵੇਂ ਗੁਲਾਬ ਲਗਾਇਆ ਹੋਇਆ, ਦੁਪਹਿਰ ਖਿੜੀ ਹੋਰ ਵੀ ਨੇ ਕਾਫੀ ਜ਼ਿਆਦਾ।
ਹਾਂਜੀ ਚਲੋ ਵਧੀਆ ਗੱਲ ਆ।
ਵੇ। ਕਿਉਂਕਿ ਉਹ ਤਾਂ ਚਲੋ ਐਂ ਕਿ ਥੋੜੇ ਜਿਹੇ ਉਹ ਥਾਂ ਚ ਵੀ ਹੋ ਜਾਂਦੇ ਨੇ ਉਹਨਾਂ ਨੂੰ ਕਿਹੜਾ ਆ ਕਿ ਜ਼ਿਆਦਾ ਬੜੇ ਗਮਲੇ ਚਾਹੀਦੇ ਨੇ?
ਹਾਂਜੀ।
ਤੁਸੀਂ ਵੀ ਲਗਾਏ ਹੋਏ ਨੇ?
ਨਹੀਂ ਸਾਡੇ ਨਹੀਂ ਏਦਾਂ।
ਕੋਈ ਇੱਕ ਅੱਧਾ ਲਗਾਇਆ ਵਾ ਹੋਵੇ ਕਿ ਨਹੀਂ?
ਓਦਾਂ ਪੌਦੇ ਲਗਾਏ ਆ ਬਟ ਏਦਾਂ ਮੈਂ ਕਦੇ ਆਪ ਨੀ ਟਰਾਈ ਕੀਤਾ ਕਿ ਮੈਂ ਕੁਛ ਲਗਾਵਾਂ।
ਠੀਕ ਹੈ ਨੀਵੇ ਇਹ ਤਾਂ ਜਾ ਮੰਮਾ ਨੂੰ ਵੀ ਹੈਗਾ ਮੰਮਾ ਕਰੀ ਜਾਂਦੇ ਨੇ ਅਗਰ ਉਹਨਾਂ ਨੂੰ ਹੁੰਦਾ ਉਹ ਕਹਿ ਦਿੰਦੇ ਨੇ ਪਾਪਾ ਨੂੰ ਕਿ ਆ ਵਾਲਾ ਚਾਹੀਦਾ ਤੇ ਪਾਪਾ ਲੈ ਆਉਂਦੇ ਨੇ। ਹਾਂਜੀ ਹਾਂ ਕਿਉਂਕਿ ਹਰ ਉਹ। ਹੁੰਦਾ ਕਿ ਚਲੋ ਹਨਾ ਇਹ ਤਾਂ ਹਰ ਇੱਕ ਨੂੰ ਹੀ ਸੋਹਣੀ ਲੱਗਦੀ ਹੈ। ਚੀਜ਼ ਪੇੜ ਪੌਦੇ ਹੋ ਗਏ, ਫੁੱਲਾਂ ਆਲੇ ਪੋਦੇ ਹੁਣ ਅਸੀਂ ਜਿਵੇਂ ਫਲ ਦਾਰ ਵੀ ਲਗਾਏ ਹੋਏ ਨੇ ਜਿਵੇਂ ਆੜੂ ਹੋ ਗਏ, ਅਮਰੂਦ ਇਹ ਸਭ ਚੀਜ਼ਾਂ ਦੇ ਵੀ ਲਗਾਏ ਹੋਏ ਹੈ।
ਹੂੰ ਵਧੀਆ ਗੱਲ ਆ ਫੇਰ। ਤਾਂ ਕਿਹੜਾ ਫਲ ਜਿਆਦਾ ਪਸੰਦ ਆ ਧਾਨੂੰ।
ਵੈਸੇ ਮੈਨੂੰ ਤਾਂ ਅਮਰੂਦ ਹੀ ਜ਼ਿਆਦਾ ਪਸੰਦ ਹੈ।
ਮੈਨੂੰ ਵੀ ਉਹ ਜਿਹੜੇ ਹੁੰਦੇ ਨਾ ਸਖਤ ਜੇ
ਹਾਂਜੀ-ਹਾਂਜੀ।
ਸਵਾਦ ਲੱਗਦੇ ਮੈਨੂੰ।
ਬਿਲਕੁਲ ਉਹ ਮਤਲਬ ਤੁਸੀਂ ਦੇਖੋ ਗੇ ਉਹ ਅਲੱਗ ਹੀ ਤਰੀਕੇ ਦਾ ਫਰੂਟ ਆ ਉਹ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਇਹ ਸਿਰਫ ਪਹਿਲਾਂ ਹਾਂਜੀ ਐ ਸਾਡੇ ਅੰਬ ਵੀ ਲੱਗੇ ਹੋਏ ਨੇ, ਆੜੂ ਪਰ ਆੜੂ ਇਹ ਸੀਗਾ ਕਿ ਉਹ ਥੋੜੇ ਲੱਗੇ ਸੀਗੇ ਨਾ ਤਾਂ ਉਹ ਖਾ ਲਿਓ ਹੁਣ, ਹੁਣ ਦੀਵਾਰ ਤੋਂ ਹੋਰ ਲੱਗ ਰਹੇ ਨੇ। ਕਿਉਂਕਿ ਉਹ ਵੀ ਟੇਸਟੀ ਲੱਗਦੇ ਨੇ ਖੱਟੇ ਮਿੱਠੇ ਜਿਹੇ।
ਹਾਂਜੀ ਚਲੋ ਤੁਹਾਨੂੰ ਤਾਂ ਮੌ ਜ ਹੋਣੀ ਨਾ ਅੰਬ ਵੀ ਲੱਗੇ ਆ ਵਧੀਆ ਚਟਨੀਆਂ ਵਗੈਰਾ ਕੁੱਟ ਸਕਦੇ ਆ।
ਹਾਂਜੀ-ਹਾਂਜੀ, ਹਾਂਜੀ ਉਹੀ ਹੈ ਕਿ ਅੰਬ ਵਾਲੀ ਜਿਹੜੀ ਚਟਨੀ ਹੁੰਦੀ ਹੈ ਖੱਟੀ-ਮਿੱਠੀ ਵੀ ਬਣਾ ਲਈ ਦੀ ਹੈ ਮਿੱਠੀ ਵੀ ਬਣਾ ਲਈ ਦੀ ਹੈ।
ਹੂੰ ਜਦੋਂ ਮੁੱਕੀ ਹੋਰ ਬਣਾ ਲੋ ਹਨਾ। ਮਤਲਬ ਸਾਡੇ ਅਸੀਂ ਡਾ ਵੀ ਇੱਕ ਵਾਰ ਖਰੀਦ ਕੇ ਲਿਆਂਦੇ ਆ ਤੇ ਚਲੋ ਉਦੋਂ ਬਨਾ ਲਈ ਦੀ ਆ।
ਹਾਂਜੀ ਵੈਸੇ ਮਤਲਬ ਤੁ ਤੁਹਾਨੂੰ ਪਸੰਦ ਹੈ।
ਮੈਨੂੰ ਅੰਬੀਆਂ ਤਾਂ ਇੰਨੀਆਂ ਪਸੰਦ ਨਾ ਪੁੱਛੋ ਨਾ ਮਤਲਬ ਇਹਨਾਂ ਇਹਨਾਂ ਤੋਂ ਜੋ ਚੀਜ਼ਾਂ ਬਣਦੀਆਂ ਹਨਾ
ਹਾਂਜੀ-ਹਾਂਜੀ।
ਤੇ ਮੈਨੂੰ ਚਾਅ ਚੜ੍ਹ ਜਾਂਦੇ ਜਦੋਂ ਘਰ ਵਿੱਚ ਕੋਈ ਲਿਆ
ਹਾਂ-ਹਾਂ ਫਿਰ ਤੁਸੀਂ ਸਾਡੇ ਕੋਲ ਗੇ ਡਾ ਮਾਰੋ ਅਸੀਂ ਤੁਹਾਨੂੰ ਹਰ ਇੱਕ ਚੀਜ਼ ਦਵਾਗੇ। ਜਿੱਦਨ ਵੀ ਫ੍ਰੀ ਹੋਏ ਜਰੂਰ ਲਾਇਓ। ਹਾਂਜੀ ਹਾਂ ਨਾਲ ਤੁਹਾਨੂੰ ਖੇਤ ਦਿਖਾਵਾਂਗੇ। ਫਰੁ
ਸੱਚੀ ਮੈਨੂੰ ਇੰਨੇ ਪਸੰਦ ਹਨਾ ਖੇਤਾਂ ਚ ਘੁੰਮਨਾ ਤੁਸੀਂ ਪੁੱਛੋ ਨਾ। ਮੈਨੂੰ ਆਹ ਕੇ ਬੇਸ਼ੱਕ ਮੈਂ ਕਦੇ ਕੀਤੇ ਨੀ ਬਟ ਜਿੱਦਾਂ ਮੈਂ ਦੇਖਦੀ ਆ ਮੇਰਾ ਦਿਲ ਕਰਦਾ ਵੀ ਮੈਂ ਵੀ ਕੁਛ ਜਿਦਾਂ ਵੱਢਦੇ ਹੁੰ ਫ਼ਸਲਾਂ ਨੂੰ ਜਿੱਦਾਂ ਤਾਂ ਛੋਟੀਆਂ ਮੋਟੀਆਂ ਸਬਜ਼ੀਆਂ ਹੀ ਹੋ ਗਈਆਂ। ਵੀ ਮੈਂ ਵੀ ਏਦਾਂ ਕੱਟਾਂ ਇਹਨਾਂ ਨੂੰ ਲਗਾਵਾਂ ਬਟ ਮੌਕਾ ਹੀ ਨਹੀਂ। ਮਿਲਦਾ ਮੈਨੂੰ
ਬਿਲਕੁਲ ਮੈਨੂੰ ਵੀ ਐਵੇਂ ਨਾ ਖੇਤਾਂ ਅਸੀਂ ਸ਼ਾਮ ਨੂੰ ਜਾਂਦੇ ਆ ਤਾਂ ਮਤਲਬ ਅਸੀਂ ਛੇ ਵਜੇ ਜਾਣੇ ਆ ਸੱਤ ਵਜੇ ਆ ਜਾਨੇ ਆ ਘੰਟਾ ਅਸੀਂ ਬੈਠ ਕੇ ਆਣਾ ਹਾਂ ਪੂਰਾ ਦੇਖਦੇ ਹਾਂ ਐਂ ਠੰਡੀ ਹਵਾ ਹੁੰਦੀ ਹੈ। ਤੇ ਮੌਸਮ ਵਧੀਆ ਲੱਗਦਾ ਖੇਤ ਤਾਂ ਤੁਸੀਂ ਦੇਖੋ ਆਪਾਂ ਘਰੇ ਆ ਨਾ ਪੱਖੇ ਤੋਂ ਬਿਨਾਂ ਨਹੀਂ ਬੈਠ ਸਕਦੇ ਪਰ ਆਪਾਂ ਖੇਤ ਐਵੇਂ ਤਾਜ਼ੀ ਹਵਾ ਚ ਬੈਠਦੇ ਆ।
ਹਾਂ ਇਹੀ ਇਹੀ ਤਾਂ ਮੈਨੂੰ ਪਸੰਦ ਆ ਬਟ ਇੱਥੇ ਹੁਣ ਸੀ ਤੁਹਾਨੂੰ ਦੱਸਿਆ ਸੀ ਨਾ ਬਾਹਰ ਜਾਈਦਾ ਸੀ ਸ਼ਾਮ ਨੂੰ ਬਟ ਜਿੱਦਾਂ ਹੁਣ ਤੁਸੀਂ ਸੀ ਦੱਸਦੇ ਪਏ ਇਹ ਵਾਲਾ ਨਜ਼ਾਰਾ ਨਹੀਂ ਹੈਗਾ ਸਾਡੇ ਕੋਲ ਸਾਨੂੰ ਤਾਂ ਇਹ ਆ ਚਲੋ ਬਾਹਰ ਗਏ। ਸਾਨੂੰ ਲਾਹਾ ਹੋ ਜਾਂਦਾ ਵੀ ਚੱਲ ਗਏ ਤਾਂ ਹੈਗੇ ਕੁੱਛ ਖਾਇਆ ਵਾਂਗੇ ਇੰਨੇ ਚ ਹੀ ਮਨ ਖੁਸ਼ ਹੋ ਜਾਂਦਾ। ਦਾ ਆ
ਹਾਂ ਕਿਉਂਕਿ ਤੁਸੀਂ ਦੇਖੋ ਵੀ ਹਨਾ ਖੇਤ ਦੇ ਚ ਪਿੰਡਾਂ ਦੇ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਹਰ ਇੱਕ ਚੀਜ਼ ਅਲੱਗ ਆ ਪਰ ਹੌਲੀ ਹੌਲੀ ਨਾ ਪਿੰਡ ਵੀ ਜਿਹੜੇ ਆ ਥੋੜੇ ਬਦਲਦੇ ਜਾ ਰਹੇ ਨੇ। ਕਿਉਂਕ ਹਾਂ ਕਿਉਂਕਿ ਹੁਣ ਹਰ ਕਿਸੇ ਨੂੰ ਹੋ ਗਿਆ ਕਿ ਹਨਾ ਚਲੋ ਬਾਹਰ ਚਲੇ ਜਾਣੇ ਆ ਜ਼ਮੀਨ ਵੇਚ ਜਾਂਦੇ ਆ ਬਹੁਤ ਚੇਂਜ ਆ ਗਿਆ।
ਹਾਂ ਇਹ ਤਾਂ ਬਹੁਤ ਮੈਨੂੰ ਦੇਖਣ ਨੂੰ ਮਿਲਦਾ ਜਦੋਂ ਪਿੰਡ ਚ ਜਾਣੇ ਪਏ ਆ ਨਾ ਕਾਫ਼ੀ ਪਿੰਡ ਇੰਨੀਆਂ ਸੋਹਣੀਆਂ ਸੋਹਣੀਆਂ ਕੋਠੀਆਂ ਬਣਾ-ਬਣਾ ਲੋਕਾਂ ਨੇ ਓਦਾ
ਸਹੀ ਗੱਲ ਹੈ ਫਿਰ ਉਹਨਾਂ ਦਾ ਰੇਟ ਵਧਾ ਦਿੰਦੇ ਨੇ ਵੀ ਅਗਰ ਕਿਸੇ ਨੇ ਲੈਣੀ ਆ ਵੀ ਅਗਰ ਤੁਸੀਂ ਪਹਿਲਾਂ ਹੀ ਨਹੀਂ ਬਣਾ ਇੱਥੇ ਰਹਿਣਾ ਸੀਗਾ ਬਣਾਈ ਕਿਉਂ ਹੈ
ਹਾਂ
ਹੁਣ ਉਹੀ ਹੈ ਵੀ ਖੇਤ ਵੀ ਚਲੋ ਹਨਾ ਘੱਟਦੇ ਜਾ ਰਹੇ ਨੇ ਕਿਉਂਕਿ ਹੁਣ ਤਾਂ ਬਹੁਤ ਚੇਂਜ ਆ ਰਹੇ ਆ ਹਰ ਇੱਕ ਚੀਜ਼ ਚ ਨਵੀਂ ਨਵੀਆਂ ਚੀਜ਼ਾਂ ਆ ਗਈਆਂ ਪਹਿਲਾਂ ਤਾਂ ਚਲੋ ਹੁੰਦਾ ਸੀ ਵੀ ਹਰ ਇੱਕ ਕੰਮ ਨਾ ਖੇਤ ਚਗਲਾ ਆਪਣੇ ਹੱਥ ਨਾਲ ਕਰਦਾ ਸੀਗਾ ਹੁਣ ਤਾਂ ਮਸ਼ੀਨਾਂ ਹੀ ਨਵੀਆਂ ਆ ਗਈਆਂ
ਹੂੰ ਇਹ ਤਾਂ ਹੈ
ਨਵੇਂ-ਨਵੇਂ ਆ ਗਏ ਤੁਸੀਂ ਦੇਖੋ ਨਾ ਕਰੈਨ ਵਗੈਰਾ ਆ ਗਈਆਂ ਕਿੰਨਾ ਕੁਛ ਕੰਪੈਨਾ ਆ ਗਈਆਂ ਤੇ
ਚਲੋ ਪਰ ਇਹਦੇ ਨਾਲ ਫਾਇਦਾ ਵੀ ਹੈ ਕਿਤੇ ਨਾ ਕਿਤੇ ਪਹਿਲਾਂ ਹਨਾ ਇੰਨਾ ਆ ਇਹਦੇ ਨਾਲ ਬੇਰੁਜ਼ਗਾਰੀ ਥੋੜ੍ਹੀ ਘਟੀ ਜਿੱਦਾਂ ਹੁਣ ਕੰਮ ਕਰਦੇ ਸੀ ਹੁਣ ਮਸ਼ੀਨਾਂ ਆ ਗਈਆਂ ਤਾਂ ਹੁਣ ਉਹੀ ਕੰਮ ਮਸ਼ੀਨ ਨਾ ਕਰਿਆ ਰਹੀਆਂ ਬੰਦਿਆਂ ਨੂੰ
ਹਾਂਜੀ ਹਾਂ ਉਹੀ ਹੈ ਕਿ ਚਲੋ ਨਾਲੇ ਤਾਂ ਆਪਣਾ ਥੋੜ੍ਹਾ ਟਾਈਮ ਵੀ ਬਚ ਜਾਂਦਾ ਹੈ ਕੰਮ ਛੇਤੀ
ਹਮ ਮਤਲਬ ਕਿ ਕੋਈ ਵੀ ਚੀਜ਼ ਆ ਫਾਇਦੇ ਨੁਕਸਾਨ ਦੋਨੇ ਹੀ ਹੈਗੇ ਆ ਉਹਦੇ ਆਪਾਂ ਫਾਇਦੇ ਵੀ ਫਾਇਦਿਆਂ ਦੀ ਵੀ ਗੱਲ ਕਰ ਸਕ- ਦੇ ਆ ਬਟ ਨਾਲ ਨਾਲ ਵੀ ਤੁਹਾਨੂੰ ਨੁਕਸਾਨ ਵੀ ਹੁੰਦੇ ਸਾਡੇ
ਹਾਂਜੀ ਹਾਂ ਹੁਣ ਚਾਹੇ ਤੁਸੀਂ ਫੋਨ ਹੀ ਦੇਖਲੋ ਫੋਨ ਦੇ ਵੀ ਲਾਭ ਵੀ ਬਹੁਤ ਨੇ ਇਹਦੀ ਹਾਂਜੀ
ਹਾਂ ਹਾਂਜੀ ਇਹ ਤਾਂ ਹੈ ਇਹ ਹੁਣ ਆਪਣੇ ਇਹ ਹੁੰਦਾ ਨਾ ਆਪਾਂ ਇਹਦਾ ਇਹ ਲਾਭ ਲੈਣਾ ਜਾਂ ਕੀ ਕਰਨਾ ਆ
ਹਾਂਜੀ ਹਾਂਜੀ ਇਹ ਤਾਂ ਹੈਗਾ ਨਵੀਂ ਨਵੀਂ ਟੈਕਨੋਲੋਜੀ ਆ ਵੀ ਰਹੀ ਹੈ ਆਪਾਂ ਉਹਦੇ ਉਹਨਾਂ ਬਾਰੇ ਹਨਾ ਚਲੋ ਇਹ ਆ ਕਿ ਆਪਾਂ ਦੇਖ ਵੀ ਰਹੇ ਹਾਂ ਵੀ ਉਹਦੇ ਕਿੰਨੇ ਕੁ ਲਾਭ ਨੇ ਕਿੰਨੀਆਂ ਕੁ ਹਾਣੀਆ ਨੇ
ਹਮ ਟੈਕਨੋਲੋਜੀ ਦਾ ਇਹ ਹੀ ਆ ਹੁਣ ਜਿਹੜੀਆਂ ਤਾਂ ਕੁਦਰਤੀ ਚੀਜ਼ਾਂ ਆ ਇਹ ਤਾਂ ਸਾਨੂੰ ਜ਼ਿਆਦਾਤਰ ਫਾਇਦਾ ਹੀ ਦਿੰਦਾ ਹਨਾ ਬਟ ਜਿਹੜੀ ਟੈਕਨੋਲੋਜੀ ਜੀ ਆ ਇਹਦਾ ਇਹ ਆ ਫਾਇਦਿਆਂ ਦੇ ਨਾਲ ਨਾਲ ਨੁਕਸਾਨ ਵੀ ਬਹੁਤ ਆ
ਹਾਂਜੀ ਹਾਂਜੀ ਕਿਉਂਕਿ ਆਪਾਂ ਪਹਿ ਪਹਿਲੀ ਵਾਰ ਚ ਸੋਚ ਲੈਂਦੇ ਹਾਂ ਕਿ ਚੀਜ਼ ਆਈਏ ਆਪਾਂ ਉਹਦਾ ਯੂਜ ਕਰਦੇ ਹਾਂ ਪਰ ਅਗਰ ਆਪਾਂ ਨੂੰ ਦਾ ਯੂਜ ਪਤਾ ਲੱਗ ਜਾੇ ਫੇਰ ਆਪਾਂ ਉਸ ਚੀਜ਼ ਦੀ ਆਦੀ ਹੋ ਜਾਂਦੇ ਹਾਂ
ਹਾਂ ਇਹ ਗੱਲ ਤਾਂ ਹੈ
ਹਾਂ
ਹਾਂ
ਕਿਉਂਕਿ ਇਕਵਾਰ ਕੋਈ ਸੋਚ ਜਿੱਦਾਂ ਆਪਣੇ ਭਲੇ ਲਈ ਉਹ ਕਰਦੀ ਹੈ ਇਹ ਚੀਜ਼ ਪਰ ਆਪਾਂ ਉਸਦੇ ਇੰਨੇ ਹੋ ਜਾਂਦਾ ਕਿ ਆਪਾਂ ਉਸ ਤੋਂ ਬਿਨਾ ਆਪਣੀ ਲਾਈਫ ਸੋਚ ਹੀ ਨਹੀਂੀ ਸਕਦੇ
ਹਮ ਹੁਣ ਫੋਨ ਤੋਂ ਬਿਨਾਂ ਕਿੰਨਾ ਔਖਾ ਸਾਰਿਆਂ ਦਾ
ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਹਾਂਜੀ ਤੁਹਾਡੇ ਨਾਲ ਵੀ ਵਧੀਆ ਲੱਗਿਆ
ਓਕੇ ਸਤਿ ਸ੍ਰੀ ਅਕਾਲ ਜੀ